ਸਸ ਰੀ ਕਾਲ ਵੀਰ ਜੀ, ਠੀਕ ਹੋ।
ਵਧੀਆ- ਵਧੀਆ।
ਬਹੁਤ ਵਧੀਆ ਮੈਂ ਵੀ ਵਧੀਆ ਮਨ ਬਹੁਤ ਖੁਸ਼ ਹੋਇਆ ਅਜ ਤੁਸੀਂ ਫੋਨ ਲਾਇਆ ਮੈਨੂੰ
ਹਾਂਜੀ- ਹਾਂਜੀ ਬਸ ਮੈਂ ਵਿਹਲਾ ਬੈਠਾ ਸੀ ਔਫਿਸ ਚ ਬੈਠਾ ਸੀ, ਆਪਣੇ ਮੈਂ ਅਤੇ ਦਸ ਮਿੰਟ ਦਾ ਟਾਈਮ ਹੈਗਾ ਸੀ ਛੁੱਟੀ ਸੀ ਹਾਂ ਮੈਂ ਲੰਗਰ ਛਕਿਆ ਸੀ। ਤੇ ਰੋਜ਼
ਹਾਂ, ਮੈ ਵੀ ਵਧੀਆ ਸਭ ਠੀਕ- ਠਾਕ ਵਧੀਆ। ਤੁਹਾਡੀ ਕਿਰਪਾ ਨਾਲ ਸਭ ਠੀਕ- ਠਾਕ ਏ, ਵੱਡੇ ਭਰਾਵਾਂ ਦਾ ਹਾਂਜੀ।
ਬੱਚੇ ਸਕੂਲ ਚਲੇ ਗਏ ਨੇ। ਬੱਚੇ ਅੱਛਾ ਛੁੱਟੀਆਂ ਗਰਮੀ ਦੀ ਛੁੱਟੀਆਂ ਪੈ ਗਈਆਂ, ਠੀਕ ਹੈ ਹੂੰ ਠੀਕ ਹੈ, ਠੀਕ ਹੈ। ਚਲੋ ਜੀ ਵਧੀਆ ਜੀ, ਵਧੀਆ-ਵਧੀਆ। ਹੋਰ ਸੁਣਾਓ, ਹੋਰ ਨਵਿਤਾ ਜੀ
ਹਾਂ ਸਭ ਠੀਕ-ਠਾਕ ਨੇ, ਤੁਸੀਂ ਸੁਣਾਓ ਤੁਹਾਡੇ ਘਰ
ਬਸ ਠੀਕ ਹਾਂ ਸਭ ਵਧੀਆ ਸਭ ਵਧੀਆ, ਹਾਂਜੀ- ਹਾਂਜੀ ਹੋਰ ਹੇਮਕੁੰਟ ਸਾਹਿਬ ਜਾ ਰਹੇ ਹੋ ਜਾ ਉਤਰਾ ਜਾ ਰਹੀ ਐ ਹੇਮਕੁੰਟ ਸਾਹਿਬ।
ਹਾਂਜੀ-ਹਾਂਜੀ ਵਿਚਾਰ ਸੀ ਸਾਡਾ ਜਾਣ ਦਾ। ਇੱਕ ਦੋ ਦਿਨ ਤੱਕ ਹਾਂਜੀ ਭਾਬੀ ਨਾਲ ਵੀ ਗੱਲ ਹੋਈ ਸੀ, ਮੈਂ ਦੱਸਿਆ ਸੀ ਇਹਨਾਂ ਨੂੰ ਅਸੀਂ ਜਾਣਾ ਹੇਮਕੁੰਟ ਸਾਹਿਬ ਤੇ ਸਾਨੂੰ ਕੁਛ ਪਤਾ ਵੀ ਨਾ ਅਸੀਂ ਫਸਟ ਟਾਈਮ ਜਾਣਾ ਏ। ਹਾਂਜੀ, ਤੇ ਆਪਣਾ ਕੁੱਛ ਪਤਾ ਸਮਝ ਨੀ ਕਿਸ ਤਰ੍ਹਾਂ ਜਾਈਏ ਬੱਸ ਕਰੀਏ, ਕਿਉਂਕਿ ਇੱਕ ਦੋ ਫੈਮਲੀ ਨਾ ਹੋਰ ਵੀ ਹੈਗੀ ਆ ਮੀਨੀ ਬੱਸ ਸਾਰੇ ਕਹਿ ਰਹੇ ਆ ਕਰ ਲੈਂਦੇ ਆ। ਤੇ ਹਾਂਜੀ- ਹਾਂਜੀ ਕੋਈ ਕਹਿ ਰਿਹਾ ਕਾਰ। ਚੱਲਣੇ ਆ ਦੇ ਕੌਣ ਜਾਣਾ ਹੁਣ ਸਮਝ ਨੀ ਆ ਰਹੀ ਸਨ ਹਾਂਜੀ ਨਹੀਂ ਨਹੀਂ ਜ ਸਤੇ ਕੁਛ ਦੇਖੋ
ਅੱਛਾ ਅੱਛਾ ਉੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਗੀ ਕੀਤੀ ਸੀ ਅਤੇ ਪਿਛਲੇ ਜਨਮ ਚ ਨਾ ਹਾਂ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਗੁਰਬਾਣੀ ਵਿੱਚ ਲਿਖਿਆ ਬਈ ਅਵ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੈ ਬਿਦ ਮੁਹਿਆਨ
ਅੱਛਾ ਅੱਛਾ
ਕੁੁੰਠ ਪਰਵਤ ਹੈ ਜਾਂ ਸਪਤ ਸ੍ਰਿੰਗ ਸ਼ੋਭਿਤ ਹੈ ਤਾਂਹਾ
ਹਾਂਜੀ ਹਾਂਜੀ ਇਹ ਤਾਂ ਸੁਣਿਆ
ਆਪਣੇ ਇਸ ਜਨਮ ਵਿੱਚ ਦੱਸਿਆ ਨਾ ਸਿੱਖਾਂ ਨੂੰ ਕਹਿੰਦੇ ਵੀ ਸਾਡਾ ਇੱਕ ਸਥਾਨ ਹੈਗਾ ਜਿੱਥੇ ਅਸੀਂ ਪਿਛਲੇ ਜਨਮ ਵਿੱਚ ਬੜੀ ਬੰਦਗੀ ਕੀਤੀ ਸੀ ਸੱਤ ਯੁੱਗ ਤੋਂ ਬੰਦਗੀ ਕੀਤੀ
ਅੱਛਾ ਹਾਂਜੀ ਹਾਂਜੀ
ਗੁਰੂ ਸਾਹਿਬ ਉਥੇ ਬ ਤੇ ਕਹਿੰਦੇ ਸਾਡਾ ਨਾਮ ਸੀ ਦੁਸ਼ਟਦਮਨ
ਅੱਛਾ
ਹਾਂ ਅਤੇ ਆਪਾਂ ਮੈਂ ਆਪਣੀ ਕਥਾ ਵਿਖਾਨੋ ਉਤਬਸਤਤ ਜਬਿੱਦ ਮੋਹਿਆਂ ਨੂੰ ਕਹਿੰਦੇ ਵੀ ਉਹ ਉਹਦੀ ਨਿਸ਼ਾਨੀ ਹੈਗੀ ਹੈ ਉਹ ਬਰਫ਼ ਦਾ ਪਹਾੜ ਏ ਤੇ ਉਹਦੇ ਹਾਂ ਉੱਥੇ ਸੱਤ ਚੋਟੀਆਂ ਵੀ ਹੈਗੀਆਂ ਪਹਾੜਾਂ ਦੀਆਂ
ਹਾਂਜੀ ਅੱਛਾ ਹਾਂਜੀ ਹਾਂਜੀ
ਪਰਬਤ ਹੈ ਜਹਾਂ ਸਪਤਸ੍ਰਿੰ ਸ਼ੋਭਿਤ ਹੈ ਤ ਕਹਿੰਦੇ ਸਪਤਸਿੰਗ ਤਹਿਨਾਮ ਕਹਾਵਾਂ ਭੰਡਰਾ ਜੈਚੋ ਕਮਾਵ ਕਹਿੰਦੇ ਉੱਥੇ ਪਾਂਡਵਾਂ ਨੇ ਵੀ ਬੰਦਗੀ ਕੀਤੀ ਸੀ ਜਦੋਂ ਦੇਸ਼ ਨਿਕਾਲ ਹੋਇਆ ਸੀ ਨਾ ਉਹਨਾਂ ਨੂੰ ਜੂਏ ਚ ਹਾਰ ਗਏ ਸੀ ਚਲੇ ਗਏ ਸੀ ਉਥੋਂ
ਹਾਂਜੀ ਹਾਂਜੀ
ਜਦੋਂ ਕਲਯੁਗ ਚੜ੍ਹਨ ਲੱਗਾ ਸੀ ਨਾ ਤੇ ਉਹ ਚ ਉੱਥੋਂ ਚਲੇ ਗਏ ਸੀ ਤਾਂ ਮਤਲਬ ਦੁਆਪਰ ਖ਼ਤਮ ਹੋ ਗਿਆ ਸੀ ਕੱਲ੍ਹ ਚੜ੍ਹਨ ਲਗਾ ਸੀ ਤੇ ਚਲੇ ਗਏ ਸੀ
ਅੱਛਾ
ਉੱਥੇ ਗਏ ਸੀ ਹੇਮਕੁੰਡ ਪਰਬਤ ਚ ਉਹਨਾਂ ਨੇ ਵੀ ਉੱਥੇ ਨਾਲ ਹੀ ਬੰਦਗੀ ਕੀਤੀ ਸੀ ਕਹਿੰਦੇ ਸਾਡੀ ਜਿਹੜੀ ਚੋਟੀ ਸੀ ਨਾ ਉਹ ਤੀਜੇ ਨੰਬਰ ਲਈ ਚੋਟੀ ਠ ਜ
ਅੱਛਾ
ਦੋਂ ਅਸੀਂ ਉੱਥੇ ਤਪੱਸਿਆ ਕੀਤੀ ਸੀ ਅਤੇ ਕਹਿੰਦੇ ਅਸੀਂ ਬੜੀ ਤਪੱਸਿਆ ਕੀਤੀ ਉੱਥੇ ਵੀ ਤਪ ਤੈ ਮਦਿਕ ਤਪੱਸਿਆ ਸਾਧ ਮਹਾਂਕਾਲ ਕਾਲਕਾਰ ਆਦਿ ਕਹਿੰਦੇ ਅਸੀਂ ਉੱਥੇ ਇੰਨੀ ਤਪੱਸਿਆ ਕੀਤੀ ਕਾਲ ਪੁਰਖ ਦੀ ਅਰਾਧਨਾ ਕੀਤੀ, ਜਿਸਦਾ ਨਾਂ ਉਹਨਾਂ ਨੇ ਮਹਾਂਕਾਲ ਕਾਲਕਾ ਕਿਹਾ। ਵੀ, ਦੇਵ ਕਈ ਕਹਿੰਦੇ ਨੇ ਵੀ ਦੇਵੀ- ਦੇਵੀ ਨਹੀਂ ਹੈਗੀ, ਕਾਲਕਾ ਹੈਗੀ ਹੈ। ਮਹਾਂਕਾਲ ਜਿਹੜੀ ਕਾਲ ਦਾ ਵੀ ਨਾਸ਼ ਕਰ ਦੇਵੇ, ਉਹ ਸ਼ਕਤੀ। ਕਿਹੜੀ ਸੀ? ਉਹ ਸੀ ਅਕਾਲ ਪੁਰਖ।
ਵਾਹਿਗੁਰੂ ਤੇ ਦੇਖੋ ਅਪਾਰ ਸ਼ਕਤੀ ਉਹ ਤੇ, ਉਹਨਾਂ ਦੇ ਅੰਦਰ ਤੇ।
ਤਪੱਸਿਆ ਪਿਓ, ਦਵੈਤੇ, ਇੱਕ ਰੂਪ ਹੋਵੇ, ਕਿਉ ਕਹਿੰਦੇ ਫਿਰ ਅਸੀਂ ਇੱਕ ਰੂਪ ਹੋ ਗਏ, ਪਰਮੇਸ਼ਵਰ ਨੂੰ ਮਿਲ ਗਏ। ਛਡ ਫ਼ਰਕ ਨਹੀਂ ਰਿਹਾ ਗਿਆ। ਕੋਈ ਅੰਦਰੋ ਦ
ਇਹ ਕਹਿੰਦੇ ਪਤਾ ਨੀ ਕਿਹੜੇ ਗ੍ਰੰਥ ਚ ਆਂਦੀ ਹੈ, ਸਾਰਾ ਉਹਨਾਂ ਨੇ ਉਹਨਾਂ ਦਾ ਸਾਰਾ ਕੁਝ ਲਿਖਿਆ ਦਾ ਏ। ਅੱਛਾ‌। ਦਸਮ ਗ੍ਰੰਥ ਦੀ ਬਾਣੀ ਹੈ ਜੀ, ਭਾਜੀ ਕੀ ਕਰੀਏ ਕੁਛ ਨਾ ਇਤਿਹਾਸ ਬਹੁਤ ਘੱਟ ਸਾਨ ਪਤਾ
ਹਮ ਕੋਈ ਨਹੀਂ ਕੋਈ ਨਹੀਂੀ ਅਂ ਸੁਣਾ ਦਿਆਂਗੇ ਤੁਹਾਨੂੰ ਤੇ ਫੇਰ, ਉਹ ਕਹਿੰਦੇ ਵੀ ਉੱਧਰੋਂ ਸੰਸਾਰ 'ਤੇ ਨਾ ਸਾਡੇ ਮਾਤਾ ਪਿਤਾ ਨੇ ਪੁੱਤਰ ਪ੍ਰਾਪਤੀ ਆਸਤੇ ਬੜੀ ਪ੍ਰਾ, ਬੜੀ ਯਾਤਰਾਵਾਂ ਕੀਤੀਆਂ। ਬੜੇ ਅਕਾਲ ਪੁਰਖ ਨੂੰ ਧਿਆਇਆ। ਵੀ ਸਾਨੂੰ ਇੱਕ ਪੁੱ ਉੱਤਰ ਚਾਹੀਦਾ। ਜਿਹੜਾ ਤਪੱੱਸਸੀ ਵੀ ਵੀ ਹੋ ਹੋਵੇ, ਭਗਤ ਵੀ ਹੋਵੇ ਤੇ, ਦਾਨੀ ਵੀ ਹੋਵੇ। ਤਾਤ, ਮਾਤ, ਮੂਰਲ। ਰਾਦਾ ਬਹੁਗਿਤ ਜੋੋਗ ਸਾਧਨਾ ਸਾਦਾ ਕਹਿੰਦੇ ਫਿਰ, ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਗਏ ਅਕਾਲ ਪੁਰਖ। ਤਿੰਨ ਜੋ ਕਰੀਏ ਲੱਖ ਕੀ। ਤੇਵਾਦ। ਤਾਂ ਤੇ, ਭਏ ਪ੍ਰਸੰਨ ਗੁਰਦੇਵ ਪ੍ਰਸੰਨ ਹੋ ਗਏ, ਕਹਿੰਦੇ ਮੰਗੋ, ਕਹਿੰਦੇ ਸਾਨੂੰ ਤਾਂ ਪੁੱਤਰ ਦਿਓ, ਕਹਿੰਦੇ ਠੀਕ ਹੈ। ਕਹਿੰਦੇ ਕੋਈ ਐਸਾ, ਵੈਸਾ ਨਹੀਂ, ਜਿਹੜਾ ਭਗਤ ਵੀ ਹੋਵੇ, ਦਾਨੀ ਵੀ ਹੋਵੇ। ਤੇ ਸੂਰਵੀਰ ਵੀ ਹੋਵੇ। ਯੋਧਾ ਹੋਵੇ। ਕਹਿੰਦੇ ਇਹੋ ਜਿਹਾ ਤੇ ਫਿਰ। ਹਜੇ ਤੇ। ਕੋਈ ਨਹੀਂ ਹੈਗਾ, ਕਹਿੰਦੇ ਵੀ ਸੰੰਤੂ ਇਹੋ ਜਿਹੀ ਚਾਹੀਦਾ ਫਿਰ, ਅਕਾਲ- ਪੁਰਖ ਨਜ਼ਰ ਮਾਰੀ, ਦੁਸ਼ਟ- ਦਮਨ ਜੀ, ਬੈਠੇ ਸਨ। ਤਪੱਸਿਆ 'ਤੇ ਕਹਿੰਦੇ ਇੱਕ ਹੈ ਜੀ, ਓ ਆਜਵੇ ਤੇ, ਕਹਿੰਦੇ ਨਹੀਂ ਸਾਨੂੰ ਭੇਜਣਾ ਹੀ ਪਏਗਾ ਤੁਹਾਨੂੰ, ਕਹਿੰਦੇ ਅਸੀਂ ਪੁੱਛਨੇ ਆ ਫਿਰ ਉਹਨਾਂ ਨੇ ਕਿਹਾ ਬਈ ਤਿੰਨ ਪ੍ਰਭ ਜਬ ਆਏ ਸਮ ਮੋਹੇ ਕੀਆ, ਮੋਹਿ ਦੀਆ, ਉਹਨੇ ਮੈਨੂੰ ਹੁਕਮ ਕੀਤਾ ਬਈ ਦੁਸ਼ਟਦਮਨ ਜੀ, ਤੁਹਾਨੂੰ ਸੰਸਾਰ 'ਤੇ ਜਾਣਾ ਪੈਣਾ। ਤੇ ਸੰਸਾਰ ਦੀ ਦਸ਼ਾ ਬੜੀ ਖ਼ਰਾਬ ਏ। ਤੇ ਤੁਹਾਨੂੰ ਜਾਣਾ ਹੀ ਪੈਣਾ। ਕਹਿੰਦੇ ਫਿਰ ਅਸੀਂ ਤੇ ਸਾਡਾ ਦਿਲ ਨਹੀਂ ਕਰਦਾ ਸੀ, ਅਸੀਂ ਸੰਸਾਰ 'ਤੇ ਜਾਈਏ, ਚਿਤਨਾ ਬਿਓਹ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ, ਸਾਡੇ ਤਾਂ ਦਿਲ ਨਹੀਂ ਕਰਦਾ ਸੀ, ਪਰ ਸਾਨੂੰ ਜਾਣਾ ਪਿਆ। ਕੀ ਕਰੀਏ, ਕਹਿੰਦੇ ਫਿਰ। ਤਬ ਹਮ ਜਨਮ ਕੱਲੂ ਮੈ ਲਈ ਗਿਆ ਉਹਦਾ ਹੁਕਮ ਹੋਇਆ।
ਫੇਰ ਕਲਯੁੱਗ ਚ ਐ
ਮਹਾਰਾਜ ਬੀ, ਮੈਂ ਕਰਾਂਗੀ ਕਹਿੰਦੇ ਤੂੰ ਕੀ ਨਵੇਂ ਪੰਥ ਦੀ ਸਾਜਨਾ ਕਰਨੀ ਏ ਨਵਾਂ ਪੰਥ ਸਾਜਨਾ, ਜਾ ਕੇ ਤੇ ਮੈਂ ਤੈਨੂੰ ਰੱਬ ਪੁੱਤਰ ਬਣਾ ਕੇ ਭੇਜ ਰਿਹਾਂ, ਤੇਰੇ ਤੇ ਮੇਰੇ ਵਿ ਫ਼ਰਕ ਨਈ ਹੋਵੇਗਾ ਜੇ ਤੂੰ ਕਹਿੰਗਾ ਉਹ ਮੇਰਾ ਬਚਨ ਐ।
ਅੱਛਾ।
ਮੈਂ ਉਪਨਾ ਸੁ ਤੋਂਹੇ ਨਿਵਾਜਾ, ਪੰਥ ਪ੍ਰਚ ਪ੍ਰਚਰ ਕਰਵੇ ਕੋ ਸਾਜਾ ਤੇ ਕਹਿੰਦੇ ਜਿਹੜੇ ਧਰਮ ਨੂੰ ਖਰਾਬ ਕਰਦੇ ਹੈ ਅ ਧਰਮ ਹੀ ਲੋਕ ਨੇ, ਕਬੁਧੀ ਲੋਕ ਨੇ, ਉਹਨਾਂ ਦਾ ਨਾਸ ਕਰਨਾ ਤੂ ਜਾ ਕੇ ਜਾਂ ਤਾਂ ਤ ਧਰਮ ਚਲਾ ਕਬੂਤ ਕਰਮ ਤ੍ਰਿਲੋਕ ਹਟਾਏ, ਤੇ ਕਹਿੰਦੇ ਠੀਕ ਹੈ ਜੀ ਪਰ ਤੁਹਾਡੀ ਕਿਰਪਾ ਬਿਨਾਂ ਨਹੀਂ ਹੋਣਾ, ਕਹਿੰਦੇ ਮੈਂ ਇਕੱਲਾ ਨਹੀਂ ਕਰ ਸਕਦਾ ਕਹਿੰਦੇ ਵੀ ਕੋਈ ਨਹੀਂ ਮੈਂ ਤੇਰੇ ਨਾਲ ਹਾਂ ਤ ਸ਼ਕਤੀਆਂ ਪੂਰੀਆਂ ਮੇਰੀਆਂ ਸ਼ਕਤੀਆਂ ਸਭ ਤੇਰੀਆਂ ਸ਼ਕਤੀਆਂ ਪਰ ਤੁ ਨਿਰਲੇਪ ਰਹਿਣਾ ਸੰਸਾਰ ਜਾ ਕੇ, ਤੇ ਉਹ ਫਿਰ ਗੁਰੂ ਸਾਹਿਬ ਦਾ ਫਿਰ ਉਹ ਸਥਾਨ ਹੈਗਾ ਜੀ ਉਹ
ਅੱਛਾ ਅੱਛਾ ਬਹੁਤ ਵਧੀਆ ਮਨ ਬਹੁਤ ਖੁਸ਼ ਏ, ਹਾਂਜੀ ਹਾਂਜੀ ਦੇਖੋ ਕਿੱਥੇ ਜਾਈਏ ਨਾ ਪਹਿਲੇ ਸਾਨੂੰ ਉੇਥੇ ਦੇ ਬਾਰੇ ਪਤਾ ਵੀ ਹੋਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਦਸੀਏ ਬੱਚੇ ਕਿਉਂਕਿ ਬਹੁਤ ਐਕਸਾਈਟਿਡ ਨੇ ਕੀ ਅਸੀਂ ਜਾਣਾ ਐ, ਦੇਖੋ ਟੀ ਵੀ ਟੀ ਵੀ ਦੇਖਦੇ ਨੇ ਰੋਜ਼ ਦਰਸ਼ਨ ਕਰਦੇ ਨੇ
ਬਹੁਤ ਵਧੀਆ ਬਹੁਤ ਵਧੀਆ ਜਾਣਾ ਚਾਹੀਦਾ ਹੈ, ਅਗਲੇ ਸਾਲ ਚਲੋ ਸ਼ਾਇਦ ਅਸੀਂ ਵੀ ਜਾਣਾ ਐ - ਸਾਨੂੰ ਪੁੱਛ ਲੈਣਾ ਗੱਲ ਪੁੱਛ
ਹਾਂ ਨਹੀਂ ਉਹ ਤੇ ਉਹ ਤੇ ਗੱਲ ਐ, ਪਰ ਹੁਣ ਛੁੱਟੀਆਂ ਨੇ ਨਾ ਫਿਰ ਬੱਚੇ ਜਿਦ ਲਾਈ ਅਸੀਂ ਕਿਹਾ ਚਲੋ ਚੱਲਦੇ ਹਾਂ ਹੁਣੇ ਹੁਣ ਚਲੋ ਇਤਿਹਾਸ ਪਤਾ ਹੋਏਗਾ ਅਸੀਂ ਬੱਚੀਆਂ ਨੂੰ ਦੱਸਾਂਗੇ ਕੇ, ਕਿਉਂ ਬਈ ਹਾਂ
ਚਲੋ
ਹੋਰ ਸਭ ਠੀਕ ਠਾਕ ਬਸ, ਹਾਂਜੀ ਹਾਂਜੀ ਸਭ ਠੀਕ ਸਮਾਨ ਵਧ ਗਿਆ।
ਸਾਡੇ ਤੇ ਇੱਥੇ, ਬੜੀ ਕੱਲ ਤੂਫਾਨ ਆਇਆ
ਕਲ ਬੜਾ ਚੱਖੜ ਆਇਆ ਐ। ਹਾਂਜੀ ਹਾਂਜੀ ਏਧਰ ਵੀ ਬੜਾ ਮੀਂਹ ਆਇਆ ਸੀ ਓਲੇ ਪੈ ਗਏ ਨੇ-ਏ
ਅੱਛ ਅੱਛ ਸ ਸਾਡੇ ਵੀ ਇਥ ਟੀਨਾਂ ਟੂਨਾਂ ਉੱਡ ਗਈਆਂ ਇੱਥੇ ਨਾ ਨਾਲ ਪਈ ਟੀਨਾ ਉੱਡ ਕੇ ਦੂਜੇ ਘਰ ਜਾ ਪਈਆਂ
ਅੱਛਾ ਨਹੀਂ ਸਾਡੀਆਂ ਗਲੀਆਂ ਵੀ ਬਾਹ ਤੇ ਪਾਨੀ ਪੂਨੀ ਵੀ ਆ ਜਾਂਦਾ ਬੜਾ
ਅੱਛਾ ਅੱਛਾ ਅੱਛਾ ਅੱਛਾ ਤੁਹਾਡਾ ਤਾਂ ਇ ਕੁ
ਹਾਂਜੀ ਕੁੱਤੇ ਕੱਲ ਆਏ ਨੇ ਕੁੱਤੇ ਫੜਨ ਵਾਲੇ ਬੜਾ ਤੰਗ ਕੀਤਾ ਸੀ ਕੁੱ ਕੁੱਤਿਆ ਨੇ ਹਾਂਜ ਜੀ ਕੋਈ ਵੀ ਲੰਘਦਾ ਸੀ ਨਾ ਅੱਛਾ ਅੱਛਾ ਨਹੀਂ ਉਹ ਦੇਖੋ ਸਾਰੇ ਸਲਾਹ ਸਲਾਹ ਕਰ ਰਏ ਨੇ ਸਾਰੇ ਤੇ ਫੜਵਾ ਹੀ ਦੇਨਗੇ ਦੇਖੋ ਦੇਖੋ ਇੱਕ ਦੋ ਹਰਕਤਾਂ ਉਹਨੇ ਕੀਤੀਆਂ ਨਾ ਕੁ ਤੇ ਉਹ ਕਿਸੇ ਨੂੰ ਵੱਢਿਆ ਵੁੱਡਿਆ
ਹਾਂ ਹਾਂ ਬਸ ਬਸ ਬਸ ਨਹੀਂ ਨਹੀਂ ਉਹ ਤੇ ਕਰਾ ਦਿਓ ਜੀ ਜ਼ਰੂਰੀ ਥੋੜੀ ਵੀ ਵੱਡੇਗਾ ਤਾਂ ਹੀ ਟੀਕੇ ਲਵਾਓਗੇ ਤਾਂ ਹੀ ਪਹਿਲੀ ਬੱ ਚਾ ਕਰ ਲਓ ਆਪਨਾ ਹੁਨ ੳਦਾ ਮਤਲਬ ਥੋੜ੍ਹੀ ਵੀ ਤੁਸੀਂ ਇੰਤਜ਼ਾਰ ਕਰਨਾ ਵੀ ਕੁੱਤਾ ਵੱਡ ਬਡੇ ਸਾਨੂੰ ਆ ਗਏ ਅੱਜ ਕੱਲ੍ਹ ਬੜਾ ਭੈੜੀ ਬਿਮਾਰੀ ਏ ਜੀ ਹਾਂ ਬਹੁਤ ਗੰਦੀ ਬਿਮਾਰੀ ਏ ਬਹੁਤ ਤੇ ਚਲੋ ਕੋਈ ਨੀ ਅਸੀਂ ਵੀ ਨਾਲ ਈਆਂ ਸਾਡ ਇੱਥੇ ਵੀ ਹੈਗੇ ਨੇ ਇੱਕ ਦੋ ਕੁੱ ਅਤੇ ਹ
ਅੱਛਾ ਅੱਛਾ
ਇਥੇ ਹੀ ਫੜਵਾ ਦੇਣੇ ਨੇ ਅਸੀਂ ਬਾਕੀ ਬਚਾਅ ਰੱਖੋ ਬੱਚਿਆਂ ਦਾ ਧਿਆਨ ਤੇ ਕਰੋ ਬੱਚਿਆਂ ਨੂੰ ਬੜੇ ਪੈਂਦੇ ਨੇ
ਹਾਂ ਉਹ ਤੇ ਗੱਲ ਹਗੀ ਏ
ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਜਨਾਨੀਆਂ ਵਿਚਾਰੀਆਂ ਜਿਹੜੇ ਕੁਛ ਨਹੀਂ ਕਰ ਸਕਦੀਆਂ ਬਸ ਬਸ ਬਸ ਜਿੱਥੇ ਉਹਨੂੰ ਪਤਾ ਨਾ ਵੀ ਇਹਦੇ ਜ਼ੋਰ ਚੱਲਣ ਪੈ ਜਾਂਦੇ ਨੇ
ਹਾਂ ਉਨਾਂ ਨੂੰ ਜਲਦੀ ਪੈਂਦੇ ਨੇ
ਵਡੀ ਜਨਾਨੀਆਂ ਜਿਵੇ ਸੈਰ ਕਰਨ ਡੰਡਾ ਢੂੰਡਾ ਹਥ ਰੱਖ ਲਿਆ ਕਰੋ ਨਾ ਤੁਸੀ ਕੋਈ ਗੱਲ ਨਹੀਂ
ਹਾਂ ਡੰਡਾ ਹੱਥ ਚ ਫੜੀ ਦਾ ਬਾਹਰ ਦੇ ਬੰਦੇ ਆਉਂਦੇ ਨਾ ਉਹਨਾਂ ਨੂੰ ਬੜਾ ਪੈਂਦੇ ਨੇ ਹਾਂਜੀ ਹਾਂਜੀ
ਚਲੋ
ਹੋਰ ਬੱਚੇ ਤੁਹਾਡੀ ਗੁੜੀਆਂ ਠੀਕ ਠੀਕ ਹੈ ਛੋਟੀ ਹਾਂ ਗਤਕਾ ਸਿੱਖ ਰਹੀ ਹੈ ਨਾ ਚਲੋ ਹਾਂਜੀ ਹਾਂਜੀ ਬੜਾ ਅਸੀਂ ਦੇਖਦੇ ਹਾਂ ਇਹਨੂੰ ਬਾਣੀ ਵੀ ਬਹੁਤ ਕਰਦੀ ਹੈ ਆਪਣਾ ਪਾਠ ਵੀ ਕਰਦੀ ਹੈ ਮਨ ਬੜਾ ਖੁਸ਼ ਹੁੰਦਾ ਦੇਖੋ ਛੋਟੀ ਜਿਹੀ ਹੱਲਲੇ ਹਾਂ ਬੱਚਿਆਂ ਸ਼ੁਰੂ ਤੋਂ ਹੀ ਧਿਆਨ ਮ ਨਾ ਪਾਸੇ ਠੀਕ ਰਹਿੰਦੇ ਨੇ ਬੱਚੇ ਹਾਂਜੀ ਹਾਂਜੀ ਤੇ ਹੋਰ ਦੇਖੋ ਆਪ ਜੀ ਵਰਗੇ ਦੇਖੋ ਤੁਸੀਂ ਵੀ ਵੀ ਸ਼ੁਰੂ ਤੋਂ ਹੀ ਇਸ ਪਾਸੇ ਧਿਆਨ ਦੇ ਆ ਹਮੇਸ਼ਾ ਹੀ ਕੀਰਤਨ ਬਾਣੀ ਨਾਲ ਜੁੜੇ ਹੋ ਤੁਸੀਂ ਹਾਂ ਬੱਚਿਆਂ ਦਾ ਵੀ ਦੇਖੋ ਨਾ ਹੀ ਐਵੇਂ ਹੀ ਹੋਣਾ ਚਾਹੀਦਾ ਜਦ ਤੱਕ ਮਾਂ ਪਿਓ ਦਾ ਹੀ ਹੁੰਦਾ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਜ਼ਰੂਰ ਆਵਾਂਗੀ ਤੁਸੀਂ ਵੀ ਲਗਾਉਣਾ ਚੱਕਰ ਹਾਂਜੀ ਫੇਰ ਬੈਠਾਂਗੇ ਅਸੀਂ ਹਾਂਜੀ ਹਾਂਜੀ ਆ ਨਾ ਲਗਾਣਾ ਚੱਕਰ ਆ ਜਾਣਾ ਤੁਸੀਂ ਹਾਂਜੀ ਹਾਂਜੀ ਹੋਰ ਹੋਰ ਸਭ ਠੀਕ
ਅਛਾ ਅੱ ਕੰਮ ਕੁਮ ਠੀਕ ਹੈ ਜੀ ਬਸ ਆਪਣੀ ਦੁਕਾਨ ਹੈਗੀ ਆ ਇੱਥੇ ਆ ਕੱਪੜਿਆਂ ਦੀ
ਅੱਛਾ ਅੱਛਾ
ਨਵੀਂ ਦੁਕਾਨ ਲਈ ਸੀ ਕੱਪੜਿਆਂ ਦੀ
ਅੱਛਾ ਕਿਹੜਾ ਫੈਬਰਿਕ ਵ ਆਪਣਾ
ਅਸੀਂ ਕੋਰ ਬਿਊਟੀਕ ਦੇ ਨਾਂ ਤੇ ਹੈਗੀ ਜੀ ਦੁਕਾਨ ਤੁਸੀਂ ਉੱਥੇ ਆਓ ਜਦੋਂ ਮਰਜ਼ੀ ਬਹੁਤ ਅੱਛੇ ਪ੍ਰਾਈਜ਼ ਦੀਾਂਗੇ ਠੀਕ ਦੇ ਜਾਣਾ ਕੋਈ ਗੱਲ ਹਮ ਚਲੋ ਠੀਕ ਹੈ ਹ ਠੀਕ ਕੋਈ ਕਸਟਮਰ ਆ ਗਿਆ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ